ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਵਧੀਆ-ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ।
ਦੀ, ਤੁਸੀਂ ਕਿਵੇਂ ਯਾਦ ਕੀਤਾ ਅੱਜ?
ਬਸ ਮੈਨੂੰ ਕਾਫ਼ੀ ਟਾਈਮ ਹੋ ਗਿਆ ਸੀ ਤੁਹਾਡੇ ਨਾਲ ਗੱਲ ਹੀ ਨੀ ਹੋਈ ਨਾ। ਤੇ ਫੇਰ ਮੈਨੂੰ ਬੜ੍ਹੀ ਯਾਦਆਂਦੀ ਪਈ ਸੀ, ਆਪਾਂ ਇਕੱਠੇ ਹਜ਼ੂਰ ਸਾਹਿਬ ਜੋ ਗਏ ਸੀ। ਤੀਰਥ ਯਾਤਰਾ ਤੇ ਉਸ ਤੋਂ ਬਾਅਦ ਮਿੱਲੇ ਹੀ ਨੀ। ਤੇ ਮੈਂ ਕਿਹਾ, ਚਲੋੋਂ ਭੈਣਜੀ ਨੂੰ ਫੋਨ ਲਾਈ ਉੱਥੇ ਦੀ ਯਾਦਗਾਰ, ਇੰਨਾ ਹੋ ਗਿਆ ਸੀ ਕਿ ਹੁਣ ਦਿਲ ਬੜਾ ਕਰਦਾ ਸੀ ਗੱਲ ਕਰਨ ਤੇ ਮੈਂ
ਹਾਂਜੀ-ਹਾਂਜੀ, ਹਾਂ ਹਾਂਜੀ ਉਹ ਬੜੇ ਵਧੀਆ ਦਿਨ ਹੈਗੇ ਸੀ।
ਹਾਂ, ਬਹੁਤ ਵਧੀਆ ਸੀ ਤੇ ਕਿੰਨਾ ਆਨੰਦ ਆਇਆ ਸੀ ਦੇਖਿਆ ਸੀ ਨਾ, ਅਸੀਂ ਤੇ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਤੁਸੀਂ ਜਾਓਗੇ ਨਾ ਤੁਹਾਨੂੰ ਬੜਾ ਹੀ ਆਨੰਦ ਆਏਗਾ। ਕੁਛ ਫਿਰ ਆਪਨੇ ਬੰਦੇ ਹੋਨਨਾ, ਰਲ-ਮਿਲ ਕੇ ਰਹਿਨ।
ਹਾਂਜੀ-ਹਾਂਜੀ-ਹਾਂਜੀ, ਅਸੀਂ ਜਦੋ ਆਪਾਂ, ਇੱਥੋਂ ਦਿੱਲੀਓ ਚਢੇ ਸੀ ਨਾ ਟ੍ਰੇਨ।
ਹਾਂ ਬਿਲਕੁਲ ਜੀ, ਇਹਨਾਂ ਤੁਸੀਂ ਲੰਗਰ ਲੈਕੇ, ਤੁਹਾਡੇ ਲੰਗਰ ਵੀ ਬੜਾ ਵਧੀਆ ਸੀ ਤੁਹਾਡੀ ਬਿਟਿਆ ਨੇ ਬਣਾਇਆ ਸੀ ਹੈਨਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਤੇ ਉਹਥੇ ਦੇਖੋ ਇੱਛਾ ਕਰਦੀ ਹੈ ਪਰ ਆਨੰਦ ਬੜਾ ਆਇਆ ਸੀ ਸਾਹਨੂੰ। ਪਰ ਥੋੜ੍ਹੀ ਇਹ ਹੋ ਗਈ ਸੀ ਗਲਤੀ ਥੋੜੀ ਅੱਗੇ ਪਿੱਛ ਸੋਂ ਹੋ ਗਏ ਸੀ ਅਸੀ।
ਹਾਂ, ਬਸ ਵਿੱਚ ਨਾ ਤੁਸੀਂ ਕਈ ਲੋਗ, ਵੇਹਮੀਂ ਵਿੱਚ ਫਾਲਤੂ ਵੀ ਸੀਗੇ ਜਿਹਨਾਂ ਦ ਕਰਕੇ ਥੋੜ੍ਹਾ ਸਾਡਾ ਮੂਡ ਥੋੜਾ ਦਿੱਕਤ ਜਿਹੀ ਹੋ ਗਈ ਸੀ ਨਾ ਅਪ ਸੇਟ ਜਿਹੜੇ ਸੀ ਥੋੜਾ ਬਹੁਤ ਹੈਨਾ, ਚਲੋ ਐਤਕੀ ਹੁਨ ਅਆਂ ਅੱਗੋਂ ਦੀ ਨਾ ਆ ਅ ਅ ਹਾਂ ਦੇਖੋ ਵੈਸੇ ਤੇ ਚੰਗੇ ਪਾਸੇ ਸਭ ਨੇਂ ਹੀ ਜਾਣਾ ਹੈ। ਬਟ, ਮੇਨ ਇਹ ਹੁੰਦਾ ਹੈ ਨਾ ਕਿ ਕਈ ਵਿ ਚ ਬੰਦੇ ਐਸੇ ਹੁੰਦੇ, ਜਿਹੜੀ ਢਿੰਗੀ ਗੱਲ ਕਰ
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ, ਨਾਲ ਜਦੋਂ ਮਨ ਮਿਲੇ ਨਾ ਤਾਂ ਹੀ ਹੁੰਦਾ ਹੈ, ਸਭ ਚੀਜ਼। ਮਨ ਮਿਲੇ ਤੇ ਹਿਸਾਬ ਕਿਤਾਬ,
ਹਾਂ ਬਸ ਮੈਂ ਕਹਿਣਾ ਸੀ, ਐਤਕਿ ਨਾ ਅਸੀਂ ਹੇਮਕੁੰਟ ਸਾਹਿਬ ਜ ਸਲਾਹ ਬਣਾਦੇ। ਨਾ ਸਾਰੇ ਜਣੇ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਵੀ। ਫੋਨ ਲਾਵਾਂ ਪੁੱਛਾਂ ਬਈ ਜੇ ਹੈ, ਕੋਈ ਵਿਚਾਰ। ਜਾਣ ਦਾ।
ਜਾਨ ਤੇ ਮਨ ਤੇ ਬੜਾ ਕਰਦਾ ਪਿਆ। ਪਰ ਗੱਲ ਓਇਓ ਐ ਨਾ। ਕਿ ਮੈਂ ਨਾ ਚੱਲ ਨਹੀਂ ਸਕਦੀ ਬਿਲਕੁਲ ਮੈਨੂੰ ਨਾ ਬੜਾ ਡਰ ਜਿਹਾ ਲੱਗਦਾ ਹੈ ਮੈਂ ਕਿਸ ਤਰ੍ਹਾਂ ਚੱਲਾਂਗੇ ਉੱਪਰ ਹਨਾ।
ਨਹੀਂ ਦੀਦੀ ਗੁਰੂ ਦੀ ਨਗਰੀ ਜਾਣਾ ਹੈ ਸਭ ਸੰਗਤ ਨਾਲ ਸਭ ਹੋ ਜਾਏਗਾ ਤੁਸੀਂ ਆਪਣਾ ਮਨ ਬਣਾਓ ਪਹਿਲੇ। ਤੁਸੀਂ ਆਪਣੇ ਮਨ ਤੋਂ ਪੁੱਛੋ ਕਿ ਤੁਸੀਂ ਕਰ ਸਕਦੇ ਓ ਤੁਸੀਂ ਜਾ ਸਕਦੇ ਓ ਦਰਸ਼ਨ ਕਰਨ।
ਮਨ ਮਨ ਹੀ ਤੇ ਨੀ ਮੰਨਦਾ ਪਿਆ ਨਾ ਮਨ ਹੀ ਤੇ ਨੀ ਮੰਨਦਾ।
ਮਨ ਤੁਹਾਡਾ ਡੋਲਦਾ ਪਿਆ ਨਾ। ਚਲੋ ਕੋਈ ਨੀ ਵੇਖ। ਲੋ ਵੇਖ ਲੋ।
ਹੂੰ ਮਨ ਕਰਦਾ ਬੜਾ ਵੈਸੇ ਜਾਣ ਤੇ ਜਦੋਂ ਆਪਾਂ ਸੁਣਦੇ ਹਾਂ ਨਾ ਗੁਰੂ ਦੀਆਂ ਗੱਲਾਂ,
ਹਾਂ ਹੁਣੇ ਪਿੱਛੇ ਜਿਹੀ ਗੱਲ ਹੋਈ ਹੈ, ਮੇਰੀ ਇਤਿਹਾਸ ਸੁਣਾਇਆ ਸੀ, ਭਾਜੀ ਨੇ ਕਿਆ ਮੈਂ ਕਿਹਾ ਉਹਨਾਂ ਨੇ ਇਹਨਾਂ। ਵਧੀਆ ਇਤਿਹਾਸ ਸੁਣਾਇਆ। ਕੀ ਮਤਲਬ ਅ ਗੱਲ ਹੋ ਗਈ ਮਤਲਬ ਕੀ ਕਹਿੰਦੇ ਨੇ ਮਤਲਬ ਆਨੰਦ ਬੜਾ ਆਇਆ ਇਤਿਹਾਸ ਸੁਣਕੇ।
ਹਾਂ ਅੱਛਾ, ਵੇਖੋ ਜੇ ਆਪਾਂ ਕੋਈ। ਗੁਰੂ ਦੀ ਗੱਲ ਕਰਾਂਗੇ, ਤੇ ਰੋਜਾਨਾ ਆਨੰਦ ਤੇ ਬਣਦਾ ਹੀ ਹੈ।
ਹਾਂ, ਬਿਲਕੁਲ ਜੀ ਇਤਿਹਾਸ ਹੀ ਨੀ ਪਤਾ ਅੱਜ ਕੱਲ ਦੀ ਕਿੜੀ ਨੂੰ, ਹੁਣ ਸਾਨੂੰ ਵੇਖੋ ਹੁਣ ਪਤਾ ਲੱਗਿਆ ਐ। ਤਿਹਾਸ ਹਨਾ। ਤੇ ਹੁਣ ਅੱਗੇ ਅਸੀਂ ਵੀ ਆਪਣੇ ਅ ਬੱਚਿਆਂ ਨੂੰ ਦੱਸਾਂਗੇ ਕੱਲ ਹਨਾ। ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ।
ਮੇਰੇ ਹਿਸਾਬ ਨਾਲ ਤੇ ਸਭ ਨੂੰ ਨੌਲੇਜ ਹੋਣੀ ਚਾਹੀਦੀ ਹੈ। ਅ ਇਹ ਮੈਨੂੰ ਇੱਕ ਸਭ ਨੂੰ ਮਤਲਬ ਕਿ ਜਿਸ ਤਰ੍ਹਾਂ ਇੱਕ ਗੈਟ ਟੂਗੈਦਰ ਕਰਦੇ ਨਾ ਸਾਰੇ ਇਕੱਠੇ ਹੋ ਕੇ। ਸਾਰੇ ਇਕੱਠੇ ਹੋ ਕੇ ਹਨਾ ਤੇ ਚਾਹ ਪਾਣੀ ਕਰਨ ਦੇ ਵਿਰੁੱਧ ਸਾਰੀ ਇਤਿਹਾਸ ਦੀ ਗੱਲ ਨਾ ਕਰਨ ਇੱਕ ਦੂਜੇ ਨਾਲ ਰੂਬਰੂ
ਹਾਂ ਬਸ ਇਹੀ ਮੈਂ ਵੀ ਸੋਚ ਰਿਹਾ ਸੀ ਜਿਵੇਂ ਮੰਨ ਲਓ ਆਪਾਂ ਮੈਨੂੰ ਹਨਾ, ਤੇ ਮੈਂ ਸੋਚਿਆ ਐਤਕੀ ਅਸੀਂ ਪਤਾ ਕੀ ਕਰਾਂਗੇ ਅਸੀਂ ਕਿਟੀ ਦੇ ਵਿੱਚ ਨਾ ਆਪਣਾ ਉਹ ਰੱਖਾਂਗੇ ਆਪਣਾ ਪਾਠ ਵਗੈਰਾ ਕਰਵਾ ਕਿ ਨਾ ਤੇ ਆਪਣਾ ਸਿੱਖੀ ਇਤਿਹਾਸ ਬਾਰੇ ਅੱਧਾ ਘੰਟਾ ਦਾ ਆਪਾਂ ਕੋਈ ਕਥਾ ਵਾਚਕ ਬੁਲਾ ਲਾਂਗੇ ਜਿਹੜਾ ਅੱਧਾ ਘੰਟਾ ਸਾਨੂੰ ਆਪਣਾ ਇਤਿਹਾਸ ਵਗੈਰਾ ਦੱਸਿਆ ਨਾ।
ਹਮ ਉਹ ਵੀ ਸਹੀ ਹੈ ਉਹ ਵੀ ਸਹੀ ਹੈ ਪਰ ਇੱਕ ਇਹ ਵੀ ਸਹੀ ਰਹੇਗਾ ਕਿ ਹਰ ਮੈਂਬਰ ਇੱਕ ਇੱਕ ਆਪਣੀ ਸਾਖੀ ਤਿਆਰ ਕਰਕੇ ਆਏ, ਜਿਹੜਾ ਕਿ ਉਹਦੇ ਵਿੱਚ ਸੁਣਾਏ।
ਹਾਂ ਦੇਖੋ ਫਿਰ ਇੱਕ ਇੱਕ ਸਾਖੀ ਚ ਪਤਾ ਕੀ ਇੱਕ ਦਿਨ ਚ ਨਹੀਂ ਹੋ
ਨਹੀਂ ਨਹੀਂ ਤੁਸੀਂ ਮੇਰੀ ਗੱਲ ਸਮਝੇ ਨਹੀਂ ਸਾਖੀ ਸਾਖੀ ਉਹੀ ਸੁਣਾਏਗਾ। ਜਿਹਦੀ ਕਮੇਟੀ ਨਿਕਲੇਗੀ ਕਿਟੀ ਨਿਕਲੇਗੀ ਠੀਕ ਹੈ ਨਾ ਉਹੀ ਉਹੀ ਸਾਖੀ ਸੁਣਾਏਗਾ ਫੇਰ ਉਹਨੂੰ ਉਸ ਤੋਂ ਬਾਅਦ ਕਿ ਕਿਟੀ ਨਿਕਲੇਗੀ ਉਹਦੀ ਉਹਨੂੰ ਆਪਣੀ ਮਨੀ ਦਿਓ ਤੇ
ਹਾਂ ਆਪਣਾ ਬਹੁਤ ਵਧੀਆ ਦੇਖੋ ਬੰਦਾ ਨਾਲ ਨਾਲ ਆਪਣਾ ਅਹ ਫੁੱਲ ਨਾਲ
ਨਾਲੇ ਹਾਂ ਹਾਂ ਇਸ ਕਰਕੇ ਔਰ ਥੋੜਾ ਬਹੁਤ ਸਭ ਨੂੰ ਜਾਣਕਾਰੀ ਹੋਏਗੀ ਹਨਾ। ਇਸ
ਹਾਂ ਹਾਂ ਹਾਂ ਬਿਲਕੁਲ ਜੀ ਆਪਣਾ ਥੋੜਾ ਖਾਧਾ ਪੀਤਾ ਵੀ ਹੋਜੇਗਾ। ਆਪਣਾ ਇਤਿਹਾਸ ਵੀ ਹੋ ਜੇਗਾ ਆਪਣਾ ਕਿੱਟੀ ਨਾਲ ਕਿੱਟੀ ਵੀ ਹੋ ਜਾਏਗੀ ਨਾ ਆਪਣਾ ਮੈਂ ਤੇ ਇਹੀ ਕਹਿੰਦਾ ਐਤਕੀ ਨਾ ਫਿਰ ਮੈਂ ਗਰੁੱਪ ਛਪਾ ਦੇਣਾ ਮੈਸੇਜ। ਬਈ ਆਪਣੀ ਆਪਣੀ ਸਾਖੀਆਂ ਸਭ ਤਿਆਰ ਕਰੋ।
ਹਾਂਜੀ-ਹਾਂਜੀ।
ਕਿਟੀ ਨਿਕਲੇਗੀ, ਉਹਨੂੰ ਕੋਈ ਨਾ ਕੋਈ
ਸੁਣਾਣੀ ਪਏਗੀ ਉਹਨੂੰ ਹਾਂ-ਹਾਂ ਬਿਲਕੁਲ ਸਹੀ ਹੈ, ਔਰ-ਔਰ ਮੇਰੇ ਹਿਸਾਬ ਨਾਲ ਤੇ ਉਹ ਜ਼ਰੂਰ ਯਾਦ ਕਰੇਗਾ ਕਿਉਂਕ ਕੀ, ਉਹਨੂੰ ਇੱਕ ਤਾਂ ਉਤਸ਼ਾਹ ਹੋਏਗਾ, ਹੈਨਾ ਬੰਦਾ ਕੁੱਛ ਯਾਦ
ਕਿਦਾ ਕੀ ਪਤਾ, ਮਹਾਰਾਜ ਮੇਰੀ ਕਿੱਟੀ ਨਿਕਲੇ। ਹਾਂ, ਇਹ ਵੀ ਹੋ ਸਕਦਾ ਕਿ ਲਗਨ
ਲੱਗਣ ਬਣ ਜਾਏਗੀ, ਬੰਦੇ ਨੂੰ ਨਾ ਇਕ ਚਾ ਹੋ ਜਾਂਦਾ ਹੈ। ਹੈਣਾ। ਹੋਰ ਅੱਛੀ, ਗੱਲ ਹੈਗੀ ਐ, ਔਰ ਗੁਰੂ ਦੀ ਗੱਲ ਕਰਾਂਗੇ ਤੇ ਤੇ ਮੇਰੇ ਖਿਆਲ ਨਾਲ ਉਸ ਤੋਂ ਅਛੀ, ਕੋਈ ਗੱਲ ਨਹੀਂ ਹੋ ਸਕਦੀ।
ਹੋਰ, ਹੰਝੂ ਵੀ ਤੇ ਬੰਦਾ, ਉੱਥੇ ਬੈਕੇ ਟਾਈਮ ਖਰਾਬ ਕਰਦਾ ਹੈ, ਇੱਕ ਦੂਜੇ ਦੇ ਕੱਪ
ਕਰਦਾ ਹੈ। ਹਾਂ-ਹਾਂ ਆਪਾਂ ਉਸ ਪਲ ਨਾ ਧਿਆਨ ਦੇ ਕੇ, ਹਾਂ ਉਸ ਤੋਂ ਬਾਅਦ ਸਾਨੂੰ ਇੱਕ ਕਦਮ ਹੋਰ ਚੁੱਕਣਾ ਪਏਗਾ, ਇਕ ਡਰੈਸ ਕੋਡ ਹੋਣਾ ਚਾਹੀਦਾ ਹੈ, ਜਿਸ ਤਰਾਂ-ਜਿਸ ਤਰਾਂ ਕੀਟੀ ਤੇ ਜਿੰਨੇ ਵੀ ਆਣਾ ਹੈ ਹੈਨਾ। ਉਹ ਆਪਣਾ ਪੂਰੀ ਵੇਸ ਜਿਸ ਤਰ੍ਹਾਂ ਹੁੰਂਦਾ ਹੈ, ਸੂਟ ਵਾਈਟ ਪਾ ਕੇ, ਬਲੂ ਦੁਪੱਟਾ ਕਰਕੇ ਸੋਹਣੀ ਤਰ੍ਹਾਂ ਸਾਰੇ ਇੱਕੋ ਜਿਹੇ ਬਣ ਕੇ ਆਣ, ਉਹਦੇ ਨਾਲ ਦਾ ਦੇਖਿ ਕੀ ਕਿਸੇ ਦਾ ਧਿਆਨ ਵੀ ਨੀ ਭਟਕੇਗ। ਏਹਨੇ ਕੀ ਪਾਇਆ, ਓਹਨੇ ਕੀ ਪਾਇਆ।
ਹਾਂ, ਏਹ ਵੀ ਗੱਲ ਤੁਹਾਡੀ ਬਿਲਕੁਲ ਸਹ ਸਹੀ ਜੇ, ਏੰਝ ਤੇ ਬੰਦਾ ਇੱਕੋ ਜੇ ਆਪਣਾ ਉਹਦੇ ਚ ਆਏਗਾ। ਨਾ, ਬਾਣੀ ਚ ਤੇ ਮੈਂ ਤੇ ਕਹਿੰਦਾ ਸੀ, ਇੱਕ ਇੱਕ ਬਾੜੀ ਸੁਵਾ ਦੇ ਨੇ। ਇਹਨਾਂ ਨੂੰ ਹੈਨਾ ਇਹੀਓ ਹੀ ਕਰਨੈ। ਪੈਣਾ ਮੈਨੂੰ ਲਗਦਾ, ਬਾਣਾ ਸਵਾ ਦਿਏ।
ਸੋਚੋ ਤੁਸੀਂ, ਸਭ ਨੇ ਵਾਈਟ ਸੂਟ ਪਾਏ ਹੋਣਗੇ। ਹੈਂ। ਉੱਪਰ ਬਲੂ ਦੁਪੱਟੇ ਹੋਣਗੇ।
ਹਾਂ-ਹਾਂ, ਹਾਂਜੀ-ਹਾਂਜੀ, ਬਿਲਕੁਲ ਜੀ ਹਾਂ। ਮੈਂ ਕਿਆ ਸਗੋਂ, ਐਤਕੀ ਇਸ ਵਾਰ ਪਤਾ ਕੀ ਕਰਨੇ ਆ, ਇਸ ਵਾਰ ਅਸੀਂ ਨਾ ਬੱਚਿਆਂ ਨੂੰ ਵੀ ਉਹਨਾਂ ਨੂੰ ਕਹਿੰਦੇ ਆ, ਤੁਸੀਂ ਆਪਣੇ ਬੱਚਿਆਂ ਨੂੰ ਵੀ ਲਿਆੳ। ਕਿਉਂਕਿ ਜਿੰਨਾ ਹੋ ਸਕੇ ਸਾਡਾ ਇਤਿਹਾਸ, ਸਾਡੇ ਹੀ ਬੱਚ ਬੱਚਿਆਂ ਨੂੰ ਪਤਾ ਲੱਗੇ।
ਤਾ ਲੱਗਨਾ ਚਾਈਦੈ ਹੈ ਨਾ ਹੋਰ ਬੱਚਿਆਂ ਦੀ ਨੌਲਜ ਵਿੱਚ ਹੋਵੇ ਬੱਚਿਆਂ ਨੂੰ ਰੁਚੀ ਹੋਵੇ, ਬੱਚ ਵੀ ਅਸੀਂ ਫੋਨ ਘੱਟ ਤੇ ਕੇ ਆਪਣੇ ਗੁਰੂ ਦੀ ਗੱਲਾਂ
ਅ ਹਾਂ ਮੈਂ ਪਿੱਛੇ ਵੀਡੀਓਜ਼ ਦੇਖੀਆਂ ਸੀ ਤੁਹਾਡੀ ਛੋਟੀ ਬਿੱਟੀਆ ਬੜੀ ਸੋਹਣੇ ਸ਼ਬਦ ਗਾਂਦੀ ਏ। ਬੜੀ ਮਤਲਬ ਬੜੇ ਚੰਗੇ ਪਾਸੇ ਲੱਗੀ ਦੀ ਢੋਲਕੀ ਵੀ ਵ
ਅ ਹਾਂ-ਹਾਂ ਜਦੋਂ ਕਿ ਉਹ ਜਦੋਂ ਕੀ ਮਤਲਬ ਕਿ ਸਾਡੇ ਦੇ ਕੋਲ ਹੋਂਦੀ ਏ ਨਾ ਤੇ ਫੇਰ ਸਾਨੂੰ ਉਹੀਔ ਈ ਕੋਸ਼ਿਸ਼ ਹੁੰਦੀ ਏ ਬਈ ਇਹਨੂੰ ਕੁੱਛ ਸਿਖਾ ਦਈਏ ਹੈਨਾ। ਉਹਨੂੰ ਅਸੀਂ ਹਾਂ ਜਿਸ ਤਰ੍ਹਾਂ ਉਹਨੂੰ ਅਸੀ ਸਕੂਲ ਲੈ ਕੇ ਜਾਂਦੇ ਸ ਤੂੰ ਸੁਵੇਰੇ ਸਕੂਲ ਛੱਡਣ ਜਾਂਦੇ ਸ ਹੰ ਤੇ ਓਹਦੇ ਦਾਦੂ ਚਲਾਂਦੇ ਸੀ ਗੱਡੀ ਤੇ ਮੈਂ ਪਿੱਛੇ ਬੈਂਦੀ ਸੀ ਤੇ ਵਿਚਕਾਰ ਸਾਡੀ ਗੁੜੀਆ ਬੈਂਦੀ ਸੀ। ਫੇਰ ਅਸੀਂ ਉਹਨੂੰ ਸਾਰੇ ਰਸ ਤੇ ਅਸੀ ਨਾ ਅਹ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਉਸ ਤੋਂ ਬਾਅਦ ਸ਼ਬਦ ਇੱਕ ਦੋ ਛੋਟੇ-ਛੋਟੇ ਸਕੂਲ ਜਾਂਦਿਆਂ ਤੱਕ ਆਪਾਂ ਸਾਰੇ ਇਹਨੂੰ ਕੰਠ ਕਰਾ ਦਿੱਤੇ ਸੀ।
ਬੜੀ ਵਧੀਆ ਗੱਲ ਏ, ਦੇਖੋ।
ਚੱਲਦੀ ਸੀ ਤੇ ਸ਼ੁਰੂ ਕਰਦੀ ਸੀ ਪਾਠ ਤੋਂ, ਹੈਨਾ। ਫਿਰ ਜੋ ਉਹਨੂੰ ਛੋਟੇ-ਛੋਟੇ ਸ਼ਬਦ ਨਾਂਦੇ ਸੀ ਸਾਰੇ ਸ਼ਬਦ ਵੀ ਸੁਣਾ ਦੇਂਦੀ ਸੀ। ਫਿਰ ਇਹ ਵਲ ਆਲ ਲੱਗਿਆ ਵੀ ਉਸ ਸੁਣਾਉਂਦੀ ਸੀ ਜ਼ਰੂਰ ਮੈਨੂੰ ਕੁਛ ਨਾ ਕੁਛ
ਬਹੁਤ ਵਧੀਆ ਗੱਲ ਹੈ ਭੈਣ ਜੀ।
ਦਾ ਸ਼ੌਕ ਹੈ ਓਹਨੂੰ
ਚਲੋ ਦੇਖੋ ਅੱਜ ਕੱਲ ਦੇ ਵਧੀਆ ਸਗੋਂ ਇਹੋ ਜਿਹੇ ਸ਼ੌਂਕ ਤਾਂ ਪਤਾ ਹੈ ਅੱਜ ਤਾਂ ਬੱਚਿਆਂ ਨੂੰ ਫੋਨਾਂ ਦਾ ਹੀ ਹੁੰਦਾ ਹੈ ਇਹ ਤੇ ਬੜੀ ਵਧੀਆ ਗੱਲ ਹੈ ਕਿ ਤੁਹਾਡੇ ਬੱਚੇ ਉਹਨੂੰ ਬਿਟੀਆਂ ਨੂੰ ਬੜੇ ਅੱਛੇ ਸ਼ੌਂਕ ਨੇ ਇਹੋ ਜਿਹੇ ਕਿ ਚਲੋ ਇਤਿਹਾਸ ਬਾਰੇ ਉਹਨੂੰ ਨੋਂ ਥੋੜਾ ਗਿਆਨ ਈ ਹੈਨਾ।
ਹਾਂ, ਅੱਛਾ ਉਹਨੂੰ ਅਸੀਂ ਹੁਣ ਵੀ ਕਹਿੰਨੇ ਆਂ ਨਾ ਮੈਂ ਕਿਆ ਤੇਰੇ ਅਹ ਬ੍ਰਦਰ ਦਾ ਬਰਡੇ ਹੈਗਾ ਵੇ ਤੇ ਬੇਟਾ ਤੂ ਕਿਹੜੀ ਡਰੈਸ ਪਾਏਂਗੀ। ਕੇਂਦ ਦਾਦੀ ਸੂਟ ਈ ਲੇ ਆਣਾ ਮੈਂ ਸੂਟ ਈ ਪਾਊਂਗ ਗੁਰਦੁਆਰੇ ਮੇਂ ਤੋ। ਹਨਾ ਸੂਟ ਹੀ ਬਨਾ ਹਾਂ ਬਈ ਤੁਸੀਂ ਸੂਟ ਸੂਟ ਬਣਾ ਕੇ ਲਿਆਣਾ ਮੇਰੇ ਵਾਸਤੇ ਦੇਖੋ ਹੁਣ ਮੈਂ ਕਿਹਾ ਬੇਟਾ ਤੂੰ ਦੂਰ ਬੈਠੀ ਆ ਮੇਜਰਮੈਂਟ ਮੇਰੇ ਕੋਲ ਨਹੀਂ ਹੈ ਮੈਂ ਸੂਟ ਕਿਵੇਂ ਬਣਾਵਾਂਗੀ ਕਹਿੰਦੀ ਕੋਈ ਬਾਤ ਨੀ ਦਾਦੀ ਇਹ ਤੋਂ ਦਿਨ ਮੇ ਤੋਂ ਬਣ ਜਾਏਗਾ ਆਪ ਆਓਗੇ ਤੋਂ ਲੇ ਆਣਾ ਫੈਬਰਿਕ ਹਮ ਬਣਾ ਲੇਗੇ ਜਹੀ ਪੇ ਹਨਾ। ਪਰ ਮੈਂ ਸੋਚ ਰਹੀ ਸੀ ਦੇਖੋ ਰੇਡੀਮੇਡ ਹੀ ਲੈਣਾ ਉਹਦੇ ਵਾਸਤੇ ਪਰ ਉਹ ਕਹਿੰਦੇ ਨਹੀਂ ਦਾਦੀ ਆਪ
ਸੂਟ ਦਾ ਸ਼ੌਕ ਹੈ ਨਾ ਗੁਰਦੁਆਰੇ ਵਿੱਚ ਪਾਉਣ ਲਈ ਤੇ ਤੁਸੀਂ ਜ਼ਰੂਰ ਬਣਾ ਕੇ ਦਿਓ। ਭਾਵਾਂ ਕੀ ਤੁਸੀਂ ਕੰਮ ਕਰੋ ਮੈਂ ਬਣਾ ਦਿੰਨਾ ਹਨਾ। ਕੱਪੜਾ ਵਗੈਰਾ ਤੁਸੀਂ ਭੇਜਦੋਂ ਮੈਂ ਸੀਦਾਂਗਾ ਸੂਟ।
ਹਾਂ ਹਾਂ, ਮੈਂ ਕੋਸ਼ਿਸ਼ ਕਰ ਰਹੀ ਆ ਹੋ ਸਕਿਆ ਤੇ ਮੈਂ ਫੈਬਰਿਕ ਵਗੈਰਾ ਲੈ ਕੇ ਆਵਾਂ ਤੇ ਫੇਰ ਤੁਸੀਂ ਸੋ ਚੰਗਾ ਤੁਹਾਡੇ ਕੋਲ ਈ ਬਣਵਾਈਏ ਨਹੀਂ ਤਾਂ ਉੱਥੋ ਅਰੇਂਜ ਕਰਾਦਾਂਗੀ ਮੈਂ। ਔਰ ਅਗਰ ਸੂਟ ਤਿਆਰ ਕਰਨਾ। ਕਿਉਂਕਿ ਇਹਨੇ ਦਰਬਾਰ ਸਾਹਿਬ ਸੂਟ ਹੀ ਨਏ ਨਏ ਹਨਾ।
ਨਹੀਂ ਤੁਸੀਂ ਪਾਠ ਵਗੈਰਾ ਰਖਵਾਨਾ ਹਨਾ ਉੱਥੇ ਮੈਨੂੰ ਕਿਸ
ਨੇ ਤਰਸ ਕੀਤਾ ਗੁਰੂ ਰਾਮਦਾਸ ਜੀ ਨੇ ਤੇ ਇਸ ਕਰਕੇ ਫਿਰ ਦੇਖੋ ਆਇਆ ਤਾਂ ਹੈ ਨੰ ਬਤਾ ਸਾਡਾ ਤੇ ਤੁਸੀਂ ਵੀ ਦਰਸ਼ਨ ਦਿਓ ਆਓ ਨਾਲ।
ਹਾਂਜੀ ਕੋਈ ਨੀ ਜੀ ਕੋਈ ਨੀ।
ਪ੍ਰੋਗਰਾਮ ਬਣਾ ਲੈਣਾ
ਦੇਖੋ ਤੁਸੀਂ ਇੰਨਾ ਪਿਆਰ ਨਾਲ ਕਹਿ ਰਹੇ ਹੋ ਜ਼ਰੂਰ ਚੱਲਾਂਗੇ ਬਾਕੀ ਨਾ ਇੱਕ ਇਹ ਦਿੱਕਤ ਸੀ ਮੈਂ ਨਾ ਝੋਨਾ ਲਗਾਏ ਦਾ ਸੀ ਨਾ। ਤੇ ਮੇਰਾ ਬਾਈ ਜੂਨ ਨੂੰ ਭੋਗ ਪੈਣਾ ਚਲੀਏ ਦਾ।
ਤੇ ਵੇਖੋ ਜੀ ਇਹ ਤਾਂ ਬੜਾ ਹੀ ਵਧੀਆ ਹੋ ਗਿਆ ਤੁਹਾਨੂੰ ਬਹੁਤ ਵਧੀਆ ਹੋ ਗਿਆ ਤੁਹਾਡਾ ਭੋਗ ਵੀ ਉੱਥੇ ਪੈ ਜਾਏਗਾ ਗੁਰਦੁਆਰੇ ਸਾਹਿਬ ਸਭ ਤੋਂ ਵੱਡੇ ਹੋਰ ਕੀ ਚਾਹੀਦਾ?
ਨਹੀਂ ਨਹੀਂ ਤੇ ਇਹ ਨਾ ਮੈਂ ਗੁਰਦੁਆਰੇ ਸਾਹਿਬ ਜਾਂਦਾ ਵਾ ਨਾ ਸਵੇਰੇ ਅੰਮ੍ਰਿਤ ਵੇਲੇ ਤੇ ਉਹ ਫੇਰ ਮੈਨੂੰ ਐ ਇਹ ਦੇਖੋ ਮੈਂ ਕਿਸੀ ਕੋਈ ਨਾਲ ਵੀ ਜਾਂਦੀ ਹੈਗਾ ਦੀਦੀ ਹੈਗੇ ਨੇ ਇੱਥੇ
ਅੱਛਾ-ਅੱਛਾ,
ਉਹ ਚੱਕ ਮੈਂ ਕਹਿ ਰਿਹਾ ਕਿ ਦੇਖੋ ਫੇਰ ਮੈਂ, ਆਪਣਾ ਇੰਨਾ ਸੋਚ ਸਕਦਾ ਹੁਣ ਮੈਂਚ ਕਿੱਥੇ ਹੈ? ਪੈਂਤੀ ਦਿਨ ਉਹਨਾਂ ਨਾਲ ਕੱਟਾ ਹਨਾ। ਤੇ ਜਿਹਦੇ ਨਾਲ ਸ਼ੁਰੂ ਕੀਤਾ ਦੇਖੋ ਮੈਂ ਪੂਰਾ ਭੋਗ ਤੇ ਫ਼ਿਰ ਉਹਨਾਂ ਨਾਲ ਈ ਪਾਵਾਂਗਾਂ ਨਾ। ਚਲੀਏਦਾ ਕੋਈ ਨੀ ਫੇਰ ਕਦੀ ਬਣਾ ਲਾਂਗੇ ਪ੍ਰੋ
ਹਾਂਜੀ-ਹਾਂਜੀ ਕੋਈ ਨੀ ਕੋਈ ਨੀ ਪ੍ਰੋਗਰਾਮ ਤੇ ਬਣ ਹੀ ਜਾਂਦਾ। ਕੋਈ ਗੱਲ ਨੀ ਕਦੇ ਵੀ ਬਣ ਜੇਗਾ। ਹੋਰ ਦੱਸੋ ਤੁਸੀਂ? ਸਭ ਵਧੀਆ? ਠੀਕ ਹੈ ਫੇਿਰ ਮੈਂ ਇੱਕ ਮਿੰਟ ਦੁਬਾਰਾ ਕਰਨੀ ਆ ਉਹ
ਓਕੇ ਭੈਣ ਓਕੇ ਇੱਕ ਮਿੰਟ ਭੈਣ ਜੀ ਗੱਲ ਸੁਣੋ